ਸਤਿ ਸ੍ਰੀ ਅਕਾਲ ਜੀ।
ਘਰ
ਹੋਰ ਠੀਕ ਓ, ਸਭ ਵਧੀਆ ਜੀ ਤੁਸੀਂ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਨੇ।
ਹਾਂਜੀ-ਹਾਂਜੀ ਸਭ ਵਧੀਆ, ਸਭ ਵਧੀਆ।
ਬਥੇਰੇ ਬਸ ਬੈ ਤੇ ਸੁੱਤੀ ਉੱਠੀ ਸੀ ਨੀਂਦ ਬਹੁਤ ਆ ਰਹੀ ਹੈ, ਅੱਜ- ਕੱਲ ਪਤਾ ਨੀ ਕੀ ਹੋ ਰਿਹਾ। ਰਾਤੀ ਨੀਂਦ ਪੂਰੀ ਨੀ ਹੁੰਦੀ ਕਈ ਵਾਰੀ ਤੇਲ। ਤੇ ਸੋਹਣੀ ਨੀਂਦ ਆ ਜਾਂਦੀ ਹੈ। ਫੇਰ ਰਾਤੀ ਨੀਂਦ ਨੀ ਆਉਂਦੀ ਉਹ ਦਿਨੇ ਸੋ ਜਾਓ ਤੇ
ਬਸ ਏਦਾਂ ਹੀ ਸਭ ਦਾ ਏਦਾਂ ਹੀ ਹਾਲ ਹੋਏ। ਜ਼ਰਾ ਦੇਖੋ ਨਾ ਅੱਜ ਕੱਲ੍ਹ ਸਾਡੇ ਕੋਲੋਂ ਬੱਚਿਆਂ ਦੇ ਨਾਲ ਨਾ ਨੀਂਦ ਵੀ ਨਹੀਂ ਪ੍ਰੋਪਰ ਤਰੀਕੇ ਨਾਲ ਲਿੱਤੀ ਜਾਂਦੀ। ਬੱਚਿਆਂ ਨੂੰ ਛੁੱਟੀਆਂ ਪਈਦੀਆਂ ਨੇ ਤੰਗ ਵੀ ਇੰਨਾ ਕਰਦੇ ਨੇ ਬ ਜੇ ਬਸ ਤੁਸੀਂ ਪੁੱਛੋ ਹੀ ਨਾ
ਉਹੀ ਤੇ
ਮੈਨੂੰ ਆਪ ਨੀ ਸਮਝ ਆ ਰਹੀ ਸੀ ਮੈਂ ਵੀ ਨਾ ਹੁਣੇ ਸੁੱਤੀ ਉੱਠੀ ਸੀ। ਮੈਂ ਚੱਲ ਉੱਠਾਂ ਬੱਚਿਆਂ ਨੂੰ ਵੀ ਦੁੱਧ ਸ਼ੁੱਧ ਦਵਾ ਬਣਾ ਕੇ ਆਪ ਵੀ ਥੋੜ੍ਹੀ ਜਿਹੀ ਚਾਹ ਪੀਵਾਂ ਫਿਰ ਕਿਤੇ ਮੈਨੂੰ ਹੋਸ਼ ਆਣੀ ਐ। ਪਤਾ ਨੀ ਯਾਰ ਇੱਦਾਂ ਦਾ ਕਿਉਂ ਹੋ ਗਿਆ ਇੰਨਾ ਸਾਨੂੰ ਮਤਲਬ ਨਾ
ਬਹੁਤ ਨੀਂਦ ਆਂਦੀ ਐ। ਦਿਨੇ ਤੇ ਆਂਦੀ ਨੀ ਉਹ ਰਾਤੀ ਤੇ ਆਂਦੀ ਨੀ ਇੰਨੀ ਚਿਰ ਤੇ ਰਾਤੀ ਨੂੰ ਉਹੀ ਬਾਰਾਂ ਇੱਕ ਵੱਜ ਜਾਂਦੇ ਨੇ ਬੱਚਿਆਂ ਦੇ ਨਾਲ ਸੌਂਦੇ ਸੌਂਦੇ ਸਵੇਰੇ ਉੱਠ ਜਾਓ।
ਜਿਵੇਂ ਆਪਣਾ ਨਾਸ਼ਤਾ ਪਾਣੀ ਕਰਕੇ ਹੈ ਨਾ ਬੱਚਿਆਂ ਨੂੰ ਖੁਆ ਕੇ ਚਲੋ ਬੱਚੇ ਤਾਂ ਚਲੋ ਨਾ ਧੋ ਕੇ ਫਿਰ ਬਾਅਦ 'ਚ ਨਾ ਸੌ ਵੀ ਜਾਂਦੇ ਨੇ ਹਨਾ ਜੇ ਨਹੀਂ ਸੌਣਗੇ ਤਾਂ ਫਿਰ ਪੈਰੀ ਹੀ ਹੋ ਜਾਵੇਗਾ ਅਤੇ ਮੈਂ ਕਹਿੰਦੀ ਹਾਂ ਬੱਚਿਆਂ ਦਾ ਇੰਨਾਂ ਬੁ ਨਾਲ ਬੁਰੀ ਹਾਲਤ ਹੋ ਜਾਂਦੀ ਹੈ ਨਾ ਸਾਡੇ ਵੀ ਨਾਲ ਪਿੱਛੇ- ਪਿੱਛੇ ਲੱਗ ਲੱਗ ਕੇ ਅਲੱਗ ਲਾ ਕੇ ਲੱਗ ਲੱਗ ਕੇ ਬਸ ਪੁੱਛੋ ਹੀ ਨੀ ਸਵੇਰੇ ਤੇ ਚਲੋ ਸਾਡਾ ਰੋਟੀ ਪਾਣੀ ਦੇ ਵਿੱਚ ਧਿਆਨ ਨਿਕਲ ਜਾਂਦਾ ਦੁਪਹਿਰੀ ਤੁਸੀਂ ਜਿਵੇਂ ਨਾਸ਼ਤਾ ਦੁਪਹਿਰ ਦੁੱਧ ਬਣਾ ਲਓ ਨਾ ਤੇ ਉਸ ਤੋਂ ਬਾਅਦ ਤੁਹਾਨੂੰ ਇੰਨੀ ਨੀਂਦ ਆਏਗੀ। ਬੱਸ, ਤੁਸੀਂ ਪੁੱਛੋ ਹੀ ਨਹੀਂ ਬਹੁਤ ਨੀਂਦ ਆਏਗੀ। ਮਤਲਬ ਤੁਹਾਨੂੰ ਨੀਂਦ ਵੀ ਨਹੀਂ ਆਏਗੀ ਨਾ ਮੈਂ ਤੁਹਾਨੂੰ ਉਦਾਂ ਹੋਏਗਾ ਯਾਰ ਮੈਂ ਬਸ ਅੱਖਾਂ ਬੰਦ ਕਰਕੇ ਨਾ ਸੋ ਜਾਂ।
ਹੂੰ ਸਹੀ ਗੱਲ ਹੈ।
ਬਸ ਮੈਂ ਨਾ ਸੋ ਜਾਵਾਂ ਭਾਵੇਂ ਪੰਜ ਮਿੰਟ ਮੇਰੀ ਅੱਖ ਲੱਗੇ ਭਾਵੇਂ
ਉਹ ਵੀ ਤੇ ਕਹਿੰਦੇ ਅੱਠ ਘੰਟੇ ਦੀ ਨੀਂਦ ਲੈਣੀ ਵੀ ਜ਼ਰੂਰੀ ਹੈ। ਜੇ ਅਸੀਂ ਇੱਕ ਵਜੇ ਸੋ ਰਹੇ ਹਾਂ ਛੇ ਵਜੇ ਉੱਠ ਗਏ ਤੇ ਕਿੱਥੇ ਹੋਈਏ ਅੱਠ ਘੰਟੇ ਦੀ ਫਿਰ ਨੀਂਦਾ ਨੀ ਆਏਗੀ ਹੋਰ ਕੀ ਹੋਏਗਾ।
ਬਿਲਕੁਲ ਦੇਖੋ ਨਾ ਸਾਰਾ ਦਿਨ ਕੰਮ ਕਰਨਾ ਉਂਝ ਹੀ ਬੰਦਾ ਬੋਂਤਰਿਆ ਜਾਂਦਾ ਆ। ਅਤੇ ਫਿਰ ਸਾਰਾ ਕੰਮ ਦੇਖਣਾ ਹੁੰਦਾ। ਦਾ ਉੱਪਰ ਥੱਲੇ ਅੰਦਰ ਬਾਹਰ ਬੱਚੇ ਦੇ ਖਾਣ ਪੀਣ ਦਾ ਬੱਚਿਆਂ ਦੇ ਤਾਂ ਅੱਜ ਕੱਲ੍ਹ ਖਾਣ ਪੀਣ 'ਚ ਵੀ ਕਿੰਨੇ ਜ਼ਿਆਦਾ ਨਖਰੇ ਨੇ
ਕਿੰਨੇ ਜ਼ਿਆਦਾ ਨਖਰੇ ਆ ਇ
ਹੈਨਾ ਉਹਨਾਂ ਨੂੰ ਪਸੰਦ ਵੀ ਨਹੀਂ ਆ ਦਾ ਕੁਛ,
ਹੂ
ਅਲੱਗ ਫਰਮਾਇਸ਼ਾਂ ਹੁੰਦੀਆਂ ਨੇ ਚਲੋ ਫਿਰ ਬੱਚੇ ਲਈ ਤਾਂ ਕਰਨਾ ਪੈਂਦਾ ਉਹਨਾਂ ਨੂੰ ਬਣਾ ਕੇ ਵੀ ਦੇਣਾ ਪੈਂਦਾ ਐ।
ਬਿਲਕੁਲ ਜੀ ਬਿਲਕੁਲ,
ਹਾਂਜੀ, ਮੈਨੂੰ ਤੇ ਆਪ ਨੀ ਸਮਝ ਆਂਦੀ - ਨਾਲੇ ਮੈਂ ਕਿਹਾ ਕੀ ਕਰਾਂ ਨੀਂਦ ਵੀ ਨੀ ਮੇ
ਹੂ ਮੰਮੀ ਵੀ ਕਹਿ ਰਹੇ ਸੀ ਪਤਾ ਨੀ ਕਿਉਂ ਇੰਨਾ ਸੋਂਦੀ ਐ, ਕੀ ਹੋ ਹੋ ਗਿਆ ਤੈਨੂੰ ਮੈਂ ਕਿਹਾ ਕੁਛ ਨੀ ਮੰਮਾ ਪਤਾ ਨੀ ਇੰਨੀ ਨੀਂਦ ਕਿਉਂ ਆਈ ਜਾ ਰਹੀ ਹੈ ਕੁਛ ਮੌਸਮ ਏਦਾਂ ਹੈ। ਢਿੱਲਾ ਢਿੱਲਾ ਆਲਸੀ ਆਲਸੀ ਜਾ ਮੌਸਮ ਐ ਜੋ, ਤਾ ਹੈਨਾ, ਉੱਠਣ ਤੇ,
ਜ਼ਿਆਦਾ ਅੱਜ ਦੇ ਐ ਮੌਸਮ ਹ ਐ ਮੇਰੇ ਖਿਆਲ ਨਾਲ ਨਾ ਅਗਸਤ ਔ ਵਾਲੇ ਹੁੰਦੇ ਨੇ ਹਨਾ। ਅਗਸਤ ਸਤੰਬਰ 'ਚ ਇੱਦਾਂ ਦੇ ਮੌਸਮ ਆ ਦੇ ਨੇ ਜਿਵੇਂ ਹੈਨਾ ਚਿਪ, ਜਿਹੜੇ ਮੌਸਮਾਂ ਦੇ ਵਿੱਚ ਬਾਰਿਸ਼ਾਂ ਹੁੰਦੀਆਂ ਨੇ ਨਾਲ ਚਿਪ ਚਿਪ ਰਹਿਣ, ਵੀ ਹੈਨਾ ਉਦੋ ਏ ਵਾਲੇ ਮੌਸ ਹੁੰਦੇ ਨੇ ਹੁਣ ਤੇ ਇਹੀ ਮੌਸਮਾਂ ਦੇ ਵਿੱਚ ਹਾਲਾਤ ਸਾਡੇ ਪੈੜੇ ਹੋ ਗਏ ਨੇ,
ਭੈੜੇ ਹੋ ਗਏ ਨੇ ਸਹੀ ਗੱਲ ਏ ਉਹਨ ਨਾਲ, ਬਈ ਐ ਨਾਲ ਏ ਸਾਰੇ, ਅੱਗੇ ਕੀ ਕਰਾਂਗੇ।
ਹਾਂਜੀ,
ਜੀ ਹੂ ਬੱਚੇ ਸੌਦੇ ਨੀ ਬੱਚੇ ਬਾਹਰ ਰੌਲਾ ਪਾਦੇ ਰਹਿਣਗੇ। ਨਾ ਸੋਦੇ ਨੇ ਨਾ ਸੋਣ ਦਿੰਦੇ ਨੇ ਕਦੇ ਟੀ ਵੀ ਚਲਾ ਲੈਣਗੇ ਕਦੇ ਖੁਦ ਸ਼ੋਰ ਚਲਾਣਗੇ ਕਦੇ ਲੜਨਗੇ ਕਦੇ ਕੁਝ ਕਰਨਗੇ ਸੋਣ ਨੀ ਦੇਣਗੇ। ਫਿਰ ਮੈਂ ਕਹਿ ਕੇ ਸੋਨੀ ਆ, ਅਬ ਮੇਰੇ ਕੋ ਅਬੀ ਮਤ ਉਠਾ ਦੋ, ਆਰਾਮ ਜਿੰਨੀ, ਫਿਰ ਸਬਕੀ ਪਿਟਾਈ ਲੱਜਏਗੀ।
ਹੋਰ ਕੀ ਉਹੀ ਤਾਂ ਗੱਲ ਰਹਿੰਦੀ ਹੈ, ਬੱਚਿਆਂ ਨੂੰ ਸਮਝਾਉਣਾ ਵੀ ਜ਼ਰੂਰੀ ਐ ਦੇਖੋ ਬੱਚਿਆਂ ਨੂੰ ਵੀ ਸੁਆਉਣਾ ਬੜਾ ਜ਼ਰੂਰੀ ਰਹਿੰਦਾ ਹੈ, ਨਾਲੇ ਤੁਹਾਨੂੰ ਪਤਾ ਤੇ ਹੈ
ਨਾ, ਹਰ ਚੀਜ਼ ਜ਼ਰੂਰੀ ਜਿਵੇਂ ਅਸੀਂ ਆਪਣੇ, ਫੋਨਾ ਨੂੰ ਚਾਰਜ ਕਰਨੇ ਨਾ ਅਸੀਂ ਸੋ ਕੇ ਆਪਣੇ ਆਪ ਨੂੰ ਚਾਰਜ ਕਰਨੇ ਆ।
ਬਿਲਕੁਲ ਬਿਲਕੁਲ ਤੁਹਾਨੂੰ ਮੈਂ ਉਹੀ 'ਤੇ ਹ ਮੈਂ ਉਹੀ 'ਤੇ ਕਹਿੰਨੀ ਆ, ਹਾਂ ਮੈਂ ਆਪਣੇ ਇੱਧਰ ਇੱਕ ਹੀ ਹੋਇਆ ਬਸ ਮੇਰੇ ਕੋਲ ਦੋ ਤਿੰਨ ਦਿਨ ਤੋਂ ਨਾ ਨੀਂਦ ਨਹੀਂ ਬਤੀ ਜਾ ਰਹੀ ਪ੍ਰੋਪਰ ਤਰੀਕੇ ਨਾਲ ਮ ਸੋਚ ਨਿਭ ਰਹੀ ਤੇ ਮੈਨੂੰ ਨ ਇੰਨੀਆਂ ਚੀਜ਼ਾਂ ਨਾ ਮੇਰੇ ਹਿਸਾਬ ਲਓ ਮੇਰੇ ਦਿਮਾਗ ਨਾ ਨਿਕਲ ਮੈਨੂੰ ਭੁੱਲ ਹੀ ਜਾਂਦੀ ਪਈ ਉਹ ਚੀਜ਼ਾਂ ਨਾਲ
ਹਮ
ਮੈਨੂੰ ਮਤਲਬ ਮੇਰੇ ਹਸਬੈਂਡ ਨੇ ਮੈਨੂੰ ਕੋਈ ਚੀਜ਼ ਦਿੱਤੀ ਰੱਖਣ ਲਈ ਮੈਂ ਆਪ ਨਾ ਉਹਨੂੰ ਰੱਖ ਕੇ ਭੁੱਲ ਗਈ ਉਹ ਮੈਨੂੰ ਕਹਿੰਦਾ ਤੈਨੂੰ ਹੋ ਕੀ ਆਇਆ ਮੈਂ ਕਿਹਾ ਯਾਰ ਬਸ ਨੀਂਦ ਨੀ ਦੋ ਤਿੰਨ ਦਿਨ ਤੋਂ ਪੂਰੀ ਹੋ ਰਹੀ ਇਏਦਾਂ ਕਿ ਹਾਲਾਤ ਕਹਿੰਦੇ ਤੂੰਥੇ ਤਾਂਾਂ ਪਾਗਲ ਹੋ ਜਾਏਗੀ ਤੈਨੂੰ ਤਾਂ ਕੋਈ ਹੋਰ ਸਮਾਨ ਦੇਵਾਂਗੇ ਤੂੰ ਤਾਂ ਪਤਾ ਨਹੀਂੀ ਕਹਿੰਗੀ ਮੈਂ ਕਿੱਥੇ ਰੱਖ ਰਿ ਫਿਰ ਮੈਂ ਥੋੜ੍ਹਾ ਜਿਹਾ ਯਾਦ ਯੂਦ ਕੀਤਾ ਫਿਰ ਮੈਂ ਚੈੱਕ ਚੁੱਕ ਕੀਤਾ ਫਿਰ ਮੈਨੂੰ ਜਾ ਕੇ ਸਮਾਨ ਲੱਭਿਆ ਫਿਰ ਉਹ ਮੈਨੂੰ ਕਹਿੰਦੇ ਕਿ ਮੈਂ ਹੁਣ ਇਹਨੂੰ ਆਪਣੇ ਬੇਟੇ ਨੂੰ ਨਾਲ ਲੈ ਕੇ ਤੂੰ ੋੜੀ ਰੇਟ ਗੱਲ ਆ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਕਿੱਥੇ ਪੰਜ ਵੱਜ ਕੇ ਨੇ ਰੈਸਟ ਕੀਤਾ ਕੀਤੀ ਉੱਥੇ ਹੋਣੇ ਹੋਣ ਮੈਂ ਕਿਹਾ ਹੁਣ ਰਾਤੀ ਹੋਏਗੀ ਰਾਤੀ ਤੇ ਮੈਂ ਥੋੜਾ ਜਲਦੀ ਸਵਾ ਦਾਂਗੀ ਬੱਚਿਆਂ ਨੂੰ ਵੀ ਜਲਦੀ ਆ ਜਾਣਾ ਕਹਿੰਦੇ ਚੱਲ ਕੋਈ ਨਹੀਂ ਮੈਂ ਆਪੇ ਆ ਜਾਂਾਂਗਾ ਟਾਈਮ
ਅੱਛਾ
ਜ਼ਰੂਰੀ ਹੈ ਜਿਵੇਂ ਅਸੀਂ ਕਹਿੰਦੇ ਹਾਂ ਨਾ ਸਾਡੇ ਸਰੀਰ ਦੇ ਲਈ ਐਕਸਰਸਾਈਜ਼ ਵੀ ਜ਼ਰੂਰੀ ਰਹਿੰਦੀ ਹੈ ਇਹ ਤਾਂ ਦੇਖੋ ਐਕਸਰਸਾਈਜ਼ ਅਸੀਂ ਤਾਂ ਕਰ ਪਾਵਾਂਗੇ ਹਾਂ ਉਹ ਵੀ ਅਸੀਂ ਤਾਂ ਕਰ ਪਾਵਾਂਗੇ ਜੇ ਸਾਰੀ ਸਵੇਰੇ ਨੀਂਦ ਰਾਤੀ ਸਾਰੀ ਨੀਂਦ ਪੂਰੀ ਹੋਏਗੀ ਦੇਖੋ ਪਰਮਾਤਮਾ ਨੇ ਵੀ ਉਹਰੀ ਚੀਜ਼ ਬਣਾਈ ਦੀ ਹੈ ਤੇ ਕਹਿੰਦੇ ਜੇ ਤੁਸੀਂ ਸਵੇਰੇ ਸਾਰਾ ਕੰਮ ਕਰਦੇ ਹੋ ਅਤੇ ਤੁਸੀਂ ਰਾਤ ਨੂੰ ਵੀ ਸੋਵੋ ਬਟ ਕਈ ਲੋਕ ਇੱਦਾਂ ਹੁੰਦੇ ਨੇ ਉਹ ਕਹਿੰਦੇ ਨੇ ਰਾਤੀ ਮਤਲਬ ਜਿਵੇਂ ਕੋਈ ਗੇਮ ਬੜੇ ਚਲਾਉਂਦੇ ਨੇ ਹੈ ਨਾ ਅੱਜ ਕੱਲ੍ਹ ਤਾਂ ਸਭ ਇੱਦਾਂ ਹੀ ਅਡਿਕਟ ਪਟ ਹੋਏ ਨੇ ਅਤੇ ਉਹਦਾ ਰਾਤੀ ਰਾਤੀ ਚਲਾ ਕੇ ਉਹ ਕਹਿੰਦੇ ਨੇ ਅਸੀਂ ਨਾ ਦਿਨੇ ਨੂੰ ਸੋਵਾਂਗੇ ਦੇਖੋ ਜੋ ਰਾਤੀ ਤੁਹਾਡੀ ਨੀਂਦ
ਰਾਤ ਦੀ ਨੀਂਦ ਰਾਤ ਦੀ ਹੁੰਦੀ ਕਹਿੰਦੇ ਨਾ ਰਾਤ ਨ ਹਾਂ ਹਦੇ ਨੀ ਇਸ ਤੇ ਦੇਖੋ ਰਾਤੀ ਤੇ ਸਭ ਸੋ ਜਾਂਦੇ ਨੇ ਕੋਈ ਡਿਸਟਰਬਨੈਸ ਨਹੀਂ ਹੁੰਦੀ ਕੁਛ ਨੀ ਹੁੰਦੀ ਦੀ ਨੇ ਚਲੋ ਕਦੇ ਕੋਈ ਆ ਗਿਆ ਕਦੇ ਕੁੱਛ ਹੋ ਗਿਆ ਕਦੇ ਕੁੱਛ ਬਣਾਉਣਾ ਕਦੇ ਕੁਛੇ ਕਦੇ ਕੋਈ ਐਵੇ ਹਨਾ ਤੇ ਇਸ ਕਰਕੇ ਕੇ ਰਾਤੀ ਸਵੋ ਤੇ ਉਹ ਜ਼ਿਆਦਾ ਨੀਂਦ ਪੂੂਰ ਹੁੰਦੀ ਹੈ ਐਕਚੁਲੀ ਮੇਰੀ ਬੇਟੀਆਂ ਦੀ ਨਾਈਟ ਸ਼ਿਫਟ ਲੱਗਦੀ ਸੀ, ਤੇ ਉਹ ਪਤਾ ਸਾਰੇ ਰਾ ਜਾਗਦੇ ਸੀ ਡਾਰਕ ਸਰਕਲ ਹੋਣੇ ਸ਼ੁਰੂ ਹੋ ਗਏ ਸੀ ਹਾਂ ਫਿਰ ਮੈਂ ਉਹਨੂੰ ਕਿਆ ਮੈਂ ਕਿਆ ਤੇੇ ਸ਼ਿਫਟ ਕਰਵਾ ਹੈਂ ਨ ਡੇ ਨਾਈਟ ਚ
ਸਹੀ ਗੱਲ ਹੈ, ਕੀ ਫਾਇਦਾ ਆਪਣੇ ਸਰੀਰ ਨੂੰ ਵੀ ਖ਼ਰਾਬ ਕਰਨਾ ਸਾਰਾ ਤੇ ਕੰਮ ਵੀ ਕਰਨਾ ਹਨਾ ਮਿਹਨਤਾ ਤੇ ਨੀਂਦਰਾਂ ਵੀ ਪੂਰੀਆਂ ਨਾ ਹੁੰਣ ਤਾਂ ਉਹਦਾ ਕੀ ਪੈਣਾ ਸਾਨ ਅਸੀਂ ਨਾ ਅਸੀਂ ਜ ਮੈਕਸੀਮਮ ਜਦੋਂ ਕਿਤੇ ਆਊਟ ਔਫ ਸਟੇਸ਼ਨ ਜਾਂਦੇ ਹਾਂ ਨਾ ਤੇ ਫਿਰ ਜਦੋਂ ਅਸੀਂ ਘਰ ਆ ਗਏ ਮੰਨ ਲਓ ਬੇਸ਼ੱਕ ਰਾਤੀ ਦਾ ਟਰੈਵਲ ਕੀਤਾ ਕੁਛ ਵੀ ਕੀਤਾ ਅਸੀਂ ਜਿਵੇਂ ਦਿਨ ਨੂੰ ਸਵੇਰੇ ਘਰ ਆ ਗਏ ਹਾਂ ਅਤੇ ਘਰ ਆਉਣ ਤੋਂ ਬਾਅਦ ਜੇ ਤੁਸੀਂ ਸੋ ਰਹੇ ਹੋ ਨਾ ਪਰ ਜਿੰਨੀ ਦੇਰ ਤੱਕ ਤੁਸੀਂ ਆਪਣੀ ਰਾਤ ਦੀ ਨੀਂਦ ਨਹੀਂ ਨਾ ਪੂਰੀ ਕਰੋ ਦਿਓ ਉਹ ਦੇ ਤੱਕ ਤੁਹਾਨੂੰ
ਸੋ ਨਾ ਪਾਵੇਂ ਉਹੀ ਤੇ ਕਹਿ ਰਹੀ ਅਗਰ ਤੁਸੀਂ ਰਾਤ ਅੱਠ ਘੰਟੇ ਸੋ ਅੱਠ ਘੰਟੇ, ਚ ਸੱਤ ਘੰਟੇ, ਵੀ ਸੋ ਲਿਆ ਨਾ ਤੇ ਬਹੁਤ ਹੈ। ਪਰ ਦਿਨੇ ਤੁਸੀਂ ਸੱਤ ਤੇ ਚੌਦਾਂ ਘੰਟੇ ਵੀ ਸੋਲੋਗੇ ਤੇ ਤਾਂ ਤੁਹਾਨੂੰ ਫ਼ਰਕ ਨੀ ਪੈਣਾ ਉਹ ਉਹ ਤੇ ਫੇਰ ਤੁਹਾਡੀ ਬੋਡੀ ਨੂੰ ਬੇਕਾਰ ਹੋ ਰਹੀ ਹੈ। ਬਲਕਿ ਜ਼ਿਆਦਾ
ਆਲਸੀ ਹਾਂ। ਬਿਲਕੁਲ, ਬਿਲਕੁਲ ਉਹੀ ਤੇ ਹੈਗਾ ਦੇਖੋ ਹੁਣ ਜਿਵੇਂ ਰਾਦ ਦੀ ਨੀਂਦ ਹੈਗੀ ਹੈ, ਕਿ ਅਸੀਂ ਅੱਠ ਘੰਟੇ ਸੋਣਾ ਹੈ ਅੱਠ ਅੱਠ ਛੇ ਘੰਟੇ 'ਚ ਸੋਣਾ ਤੁਸੀਂ ਉਹੀ ਨੀਂਦ ਨੂੰ ਗਵਾ ਕੇ, ਲਲਾ ਰਹੇ ਹੋ, ਹੋਰ ਆਪਣੇ ਕੰਮ ਕਰਦੇ ਪਏ ਹੋ ਹਾਂ ਜਦੋਂ ਕੋਈ ਫਸੀ ਦੀ ਹੈ। ਬਹੁਤ ਐਮਰਜੈਂਸੀ ਹੈ। ਘਰੇ ਕੋਈ ਫੰਕਸ਼ਨ ਹੈਗਾ ਅਗਲੇ ਦਿਨ ਫੇਰ ਤਾਂ ਚਲੋ ਮੰਨਨਾ ਪੈਂਦਾ ਹੈ ਇੱਕ ਦਿਨ ਦੋ ਦਿਨ ਡਿਸਟਰਬ ਹੋ ਜਾਂਦੀ ਵਿਆਹਾਂ ਜ ਲ ਲਓ ਜਿਵੇਂ, ਹਨ ਨਾ ਨੀਂਦ ਡਿਸਟਰਬ ਹੋ ਜਾਂਦੀ ਆ, ਹੁਣ ਜੇ ਤੁਸੀਂ ਬੇਫਾਲਤੂ 'ਚ ਆਪਣੀ ਨੀਂਦ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਉਹਦਾ ਵੀ ਤਾਂ ਕੋਈ ਫਾਇਦਾ ਨਹੀਂ
ਨਹੀ ਐ ਸਹੀ। ਇਹ ਤੇ ਜਬਰਦਸਤੀ ਦਾ ਟੋਰਚਰ ਕਰ ਰਹੇ ਹੋ ਆਪਣੇ ਆਪ ਨੂੰ।
ਦੇਖੋ ਜੀ ਤੁਸੀਂ ਇਹੀ ਜਬਰਦਸਤ ਟੋਰਚਰ ਕਰੋਗੇ, ਫਿਰ ਸਵੇਰੇ ਤੁਹਾਡੇ ਕੋਲ ਉੱਠਿਆ ਨੀ ਜਾਣਾ ਫਿਰ ਤੁਸੀਂ ਸਵੇਰੇ ਉੱਠੋਗੇ ਯਾਂ ਤੇ ਤੁਹਾਡਾ ਸਰੀਰ ਪੀੜ ਹੁੰਦਾ। ਵੀ ਹੋਏਗਾ ਜਾਂ ਤੇ ਤੁਹਾਡਾ ਸਿਰ ਫੱਟਦਾ ਵੀ ਹੋਏਗਾ।
ਹੂੰ ਹਾਂ ਹੈਡਕ ਲੱਗ ਜਾਂਦਾ ਬਹੁਤ। ਪੂਰਾ ਹੈਡਕ ਹੁੰਦਾ ਬਹੁਤ ਬੁਰਾ, ਤੇ ਉਹਦੇ ਨਾਲ ਹੀ ਫੇਰ ਹੈਡਕ ਹੋਏਗਾ ਫਿਰ ਬੀ ਪੀ ਦੀ ਪ੍ਰੋਬਲਮ ਪਈ ਓ ਪ੍ਰੋਬਲਮ ਹੀ ਪ੍ਰੋਬਲਮ, ਪ੍ਰੌਬਲਮ ਹੀ ਪ੍ਰੌਬਲਮ ਹੁੰਦੀ ਬਿਮਾਰੀਆਂ ਵੱਧਦੀ ਜਾਂਦੀਆਂ ਨੇ ਫੇਰ। ਨੀਂਦ ਨਾ ਪੂਰੀ ਕਰਨ ਨਾਲ ਵੇਖ। ਸੋਨਾ ਸਾਡੇ ਵਾਸਤੇ ਜੇ ਓਨਾ ਹੀ ਜ਼ਰੂਰੀ ਜਿੰਨਾ ਖਾਣਾ ਜ਼ਰੂਰੀ ਹੈ।
ਬਿਲਕੁਲ-ਬਿਲਕੁਲ ਹਰ ਇੱਕ ਚੀਜ਼ ਲਈ ਦੇਖੋ ਅਸੀਂ ਆਪਣੇ ਸ਼ਰੀਰ ਨੂੰ ਜਿੱਦਾਂ ਦੀ ਆਦਤ ਪਾਲਾਂਗੇ ਨਾ, ਸਾਡੇ ਸਰੀਰ ਨੂੰ ਉ ਦਾ ਦੀ ਆਦਤ ਪਾ ਲੈਣੀ ਐ।
ਬਿਲਕੁਲ ਜੀ ਬਿਲਕੁਲ, ਇਸ ਕਰਕੇ ਟਾਈਮ ਨਾਲ ਸੋਵੋ। ਟਾਈਮ ਨਾਲ ਉੱਠੋ।
ਹਾਂਜੀ
ਟਾਈਮ ਨਾਲ ਵੀ ਅਸੀ ਬੱਚਿਆਂ ਨੂੰ ਵੀ ਸਿਖਾਓ ਟਾਈਮ ਨਾਲ ਸੋਣਗੇ ਟਾਈਮ ਨਾਲ ਸੋਣਗੇ ਤੇ ਟਾਈਮ ਨਾਲ ਉੱਠ ਕੇ ਸਕੂਲ ਜਾਣਗੇ ਨਾ। ਓਫਿਸ ਜਾਣਗੇ, ਸਕੂਲ ਜਾਣਗੇ। ਜਗ੍ਹਾ ਜਿਵੇਂ ਵੀ ਜਿਨਾਂ ਦਾ ਹਿਸਾਬ ਕਿਤਾਬ ਹੈਗਾ ਹਨਾ।
ਬਿਲਕੁਲ-ਬਿਲਕੁਲ ਬਿਲਕੁਲ ਉਹ ਸਰੀਰ ਨੇ ਤੇ ਕਹਿਣਾ ਹੈ ਨਾ ਕਿ ਹਾਂ ਬਈ ਮੈਨੂੰ ਹੁਣ ਜਿਵੇਂ ਕਈ-ਕਈ ਲੋਕ ਹੁੰਦੇ ਨੇ ਨਾ ਪੰਕਚੁਅਲ ਹੁੰਦੇ ਨੇ, ਜਿਵੇਂ ਸਵੇਰੇ ਉਹਨਾਂ ਨੂੰ ਨੌ ਵਜੇ ਨਾਲ ਬ੍ਰੇਕਫਾਸਟ ਚਾਹੀਦਾ ਇੱਕ-ਡੇੜ ਵਜੇ ਨਾਲ ਲੰਚ ਚਾਹੀਦਾ, ਅੱਠ ਸਾਡੇ ਅੱਠ ਵਜੇ
ਉਹੀ ਤੇ ਮੈਂ ਵੈਸੇ, ਅਸੀਂ ਰਾਤੀ ਬਾਰਾਂ-ਇੱਕ ਵਜੇ ਸੋਨੇ ਆ ਸਵੇਰੇ ਛੇ ਵਜੇ ਸੱਤ ਵਜੇ ਮੇਰੀ ਬਿਟਿਆ ਦੀ ਕੈਬ ਆਂਦੀ ਛੇ ਵਜੇ ਮੈਂ ਉੱਠ ਜਾਂਨੀ ਆ। ਉੱਠ ਕੇ ਉਹਦੇ ਵਾਸਤੇ ਲੰਚ ਤਿਆਰ ਕਰਨਾ ਸਭ ਕੁਛ ਦੇਣਾ ਉਹਨੂੰ, ਹਾਂ ਐਂਵੇ ਫੇਰ ਸਾਢੇ ਸੱਤ ਪਾਪਾ ਜਾਣਗੇ। ਫਿਰ ਹਰ ਫਿਰ ਬੇਟਾ ਜਾਏਗਾ ਦਸ ਕੁ ਵਜੇ ਨਾਲ, ਪੌਣੇ ਨੂੰ ਪੌਣੇ ਦਸ ਵਜੇ ਉਹ ਨਿਕਲ ਜਾਂਦਾ। ਫਿਰ ਮੈਨੂੰ ਥੋੜਾ ਜਾ ਸਾਹ ਆਂਦਾ ਕਿ ਚਲੋ ਰਿਲੈਕਸ ਹੁੰਨੀ ਆ ਰੋਟੀ ਪਾਣੀ ਤੋਂ। ਫਿਰ ਘਰ ਦੇ ਕੰਮ ਹੁੰਦੇ ਨੇ, ਮੇਡ ਰੱਖੀ ਹੋਈ ਹੈ ਮੇਡ ਵੀ ਕਰ ਜਾਂਦੀ ਐ। ਫਿਰ ਜਿਹੜੇ ਕਪ ਨੇ ਖਲਾਰਾ ਚੁੱਕਣਾ, ਡਸਟਿੰਗ ਕਰਨੀ ਹੈ ਬਹੁਤ ਕੰਮ ਹੋ ਜਾਂਦੇ ਨੇ ਘਰ ਚ ਉਹਦੇ ਨਾਲ ਹੀ ਇੰਨੀ ਥਕਾਵਟ ਹੋ। ਜਾਂਦੀ ਏ, ਫਿਰ ਇੰਦਾ ਕਰਦਾ ਚਲ ਥੋੜ੍ਹੀ ਦੇਰ ਸੋ ਹੀ ਜਾਏ।
ਬਿਲਕੁਲ-ਬਿਲਕੁਲ ਦੇਖੋ ਜਿਹੜਾ ਕੰਮ ਮੇਡ ਨੇ ਕਰਨਾ ਨਾ ਉਹ ਮੇਡ ਨੇ ਹੀ
ਮੈਂ ਬਿਲਕੁਲ ਜੀ ਮੇਡ ਨੂੰ ਤੇ ਜਿੰਨੇ ਪੈਸੇ ਦਾਂਗੇ ਉਹ ਹਿਸਾਬ ਨਾਲ ਉਹ ਹਿਸਾਬ ਦਾ ਕੰਮ
ਕਰੇਗੀ ਉਹ ਤਾਂ ਸਹੀ ਗੱਲ ਹੈਗੀ ਆ। ਨਾ- ਨਾ ਉਹ ਤਾਂ ਦੇਖੋ ਸਾਨੂੰ ਹੀ ਕਰਨਾ ਹੈ। ਅਸੀ ਸਾਡੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਬਈ ਸਾਨੂੰ ਵੀ ਸਾਫ਼ ਰੱਖਣਾ ਆਪਣਾ ਘਰ ਕਰਨਾ। ਸਭ ਚੀਜ਼ ਕੁੜੀ ਵਿਮਨਸ ਨੂੰ ਤੇ ਜ਼ਿਆਦਾਤਰ ਤਾਂ ਇਹੀ ਚੀਜ਼ਾਂ ਦਾ ਧਿਆਨ ਰਹਿੰਦਾ ਹੈ ਹਨਾ। ਘਰ ਦਾ ਵੀ ਬਾਹਰ ਦਾ ਵੀ, ਕਿ ਬਸ ਕੋਈ ਚੀਜ਼ ਉਹਨਾਂ ਦੀ ਰਹਿ ਨਾ ਜਾਏ। ਨਾ ਹੋ ਨਾ
ਹਮ।
ਹੈ ਨਾ ਨੀਂਦ ਦਾ ਵੀ ਅਸੀਂ ਧਿਆਨ ਰੱਖਣਾ ਹੈ। ਚਲੋ ਆਪਣਾ ਵੀ ਰੱਖ ਰਖਨਾ। ਐ ਘਰਦਿਆਂ ਦਾ ਵੀ ਰਖਣਾ ਏ ਬੱਚਿਆਂ ਵੀ ਰੱਖ ਹੈ, ਜੇ ਅਸੀਂ ਆਪਣੇ ਧਿਆਨ ਦੇਖੋ ਬੱਚਿਆਂ ਦੇ ਨਾਲ ਤਾਂ ਖੁਦ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣੀ ਸਿਹਤ ਨਾਲ ਧਿਆਨ ਨਹੀਂ ਰੱਖਾਂਗੇ ਦੇਖੋ, ਫਿਰ ਅਸੀਂ ਬਿਮਾਰ ਹੋ ਜਾਵਗੇ ਸਾਨੂੰ ਤਾਂ ਕਿਸੇ ਨੇ ਨਹੀਂ ਨਾ ਦੇਖਣਾ।
ਅਸੀਂ ਤੇ ਆਪਣੇ ਆਪ, ਆਪਣਾ ਧਿਆਨ ਆਪ ਹੀ ਰੱਖਣਾ ਹੈ।
ਬਲਕਿ ਸਾਨੂੰ ਤੇ ਬਿਮਾਰ ਵਾਲੀ ਹਾਲਤ 'ਚ ਵੀ ਉੱਠ ਕੇ ਕੰਮ ਕਰਨਾ
ਹਮ।
ਹਾਂਜੀ-ਹਾਂਜੀ। ਹਾਂਜੀ ਚਲੋ ਤੁਸੀਂ ਹੁਣ ਕੋਸ਼ਿਸ਼ ਕਰਨਾ। ਮਤਲਬ ਰਾਤੀ ਥੋੜ੍ਹਾ ਜਲਦੀ ਸੌਣ ਦੀ ਹਨਾ
ਹਾਂ ਮੈਂ ਡਰਾਏ ਤੇ ਕਰਦੀ ਹਾਂ ਪਰ ਫਿਰ ਕਈ ਵਾਰੀ ਨੀਂਦ ਨ ਆਉਂਦੀ ਫਿਰ ਵੈਸੇ ਵੀ ਬੱਚਿਆਂ ਦੇ ਨਾਲ ਕਿੱਥੇ ਆਂਦੀ ਹੈ, ਗਿਆਰਾਂ ਵਜੇ ਆਉਂਦੀ ਹੈ, ਫੇਰ ਉਹ ਖਾਣਾ ਵੀ ਖਾਏਗੀ ਤੇ ਬਾਰਾਂ ਵੱਜ ਹੀ ਜਾਂਦੇ ਰੋਟੀ ਰੋਟੀ ਖਵਾਉਂਦੇ ਰਸੋਈ ਸਾਫ਼ ਕਰਦੇ ਸਭ ਕਰਦੇ। ਉਹ ਆਪਣੇ- ਆਪ ਫਿਰ ਅੱਧਾ ਘੰਟਾ ਬੰਦਾ ਫੋਨ ਵੀ ਚਲਾ ਲੈਂਦਾ ਹੈ ਹਨ
ਬਿਲਕੁਲ-ਬਿਲਕੁਲ ਚਲੋ ਤੁਸੀਂ ਹੁਣ, ਹਮ, ਹਾਂਜੀ ਬਿਲਕੁਲ ਹੁਣ ਤੁਸੀਂ ਬਿਲਕੁਲ-ਬਿਲਕੁਲ ਚਲੋ ਹੁਣ ਤੁਸੀਂ ਧਿਆਨ ਰੱਖਣਾ। ਥੋੜਾ ਜਲਦੀ ਸੌਣ ਦੀ ਕੋਸ਼ਿਸ਼ ਕਰਨਾ ਫੇਰ ਅਸੀਂ ਮਿਲਾਂਗੇ ਜ਼ਰੂਰ ਠੀਕ ਹੈ।
ਜੀ ਹਾਂਜੀ ਬਿਲਕੁਲ ਜੀ ਵਧੀਆ ਲੱਗਾ ਤੁਹਾਡੇ ਨਾਲੱ ਗੱਲ ਕਰ ਕਰਕੇ
ਹੂੰ-ਹੂੰ-ਹੂੰ, ਸਤਿ ਸ਼੍ਰੀ ਅਕਾਲ।